ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਤੁਹਾਡੇ
ਵਧੀਆ। ਤੁਸੀਂ ਸੁਣਾਓ?
ਬਸ ਵਧੀਆ ਮੈਂ ਵੀ ਠੀਕ, ਹੋਰ ਕੀ ਕਰਦੇ ਪਏ ਸੀ।
ਬਸ ਬੈਠੇ ਹੋਏ ਆ ਵਿਹਲੇ
ਰੋਟੀ ਵਗੈਰਾ ਖਾ ਲਈ ਦੁਪਹਿਰ ਦੀ
ਹਾਂਜੀ- ਹਾਂਜੀ ਤੁਸੀਂ ਖਾ ਲਈ
ਹਾਂਜੀ ਮੈਂ ਵੀ ਹੁਣੇ ਹੀ ਖਾਦੀ ਬੱਚਿਆਂ ਨੂੰ ਦਿੱਤੀ ਏ
ਅੱਛਾ
ਤੇ ਮੈਂ ਕਿਹਾ ਮੈ ਮੈਂ ਵੀ ਖਾ ਲਾਂ, ਫਿਰ ਬੱਚੇ ਟਿਊਸ਼ਨ ਦਾ ਟਾਈਮ ਹੋ ਜਾਵੇਗਾ
ਹਾਂਜੀ
ਹੋਰ ਤੁਸੀਂ ਸੁਣਾਓ
ਬਸ ਵਧੀਆ, ਤੁਸੀਂ ਕੀ ਕਰ ਰਹੇ ਹੋ।
ਬਸ ਕੁਛ ਨਹੀਂ, ਬੱਚੇ ਦਾ ਵਰਕ ਵੇਖਦੀ ਪਈ ਸੀ। ਮੈਂ ਸੁਣਿਆ ਤੁਹਾਨੂੰ, ਤੁਸੀਂ ਬਣਾ ਦਿੰਦੇ ਹੋ, ਪ੍ਰੋਜੈਕਟ ਵਗੈਰਾ ਬੱਚਿਆਂ ਦੇ
ਹਾਂਜੀ, ਹਾਂਜੀ।
ਬਣਾ ਲੈਂਦੇ ਹੋ।
ਹਾਂਜੀ।
ਅੱਛਾ- ਅੱਛਾ। ਇੱਧਰ ਤਾਂ ਬਹੁਤ ਸਾਡੇ ਪਾਸੇ ਤਾਂ ਬਹੁਤ ਜ਼ਿਆਦਾ ਪੈਸਾ ਲੈ ਰਹੇ ਨੇ ਇੱਕ ਪ੍ਰੋਜੈਕਟ ਵੀ ਬਣਾਓ ਪੰਦਰਾਂ, ਪੰਦਰਾਂ ਸੌ ਰੁਪਏ ਮੰਗਦੇ ਪਏ ਨੇ।
ਅੱਛਾ-ਅੱਛਾ।
ਤੁਸੀਂ ਸਭ ਕੁਛ ਬਣਾ ਲੈ ਡਰੋਇੰਗ ਵਗੈਰਾ ਸਭ ਕੁਛ ਕਰ ਲੈਂਦੇ ਹੋ। ਹੈਲੋ, ਹੈਲੋ, ਹੈਲੋ, ਆਵਾਜ਼ ਨਹੀਂ ਆ ਰਹੀ ਹੈਲੋ, ਹੈਲੋ, ਹੈਲੋ, ਹੈਲੋ, ਹੈਲੋ, ਹੈਲੋ,